ਸਤਿ ਸ੍ਰੀ ਅਕਾਲ ਜੀ।
ਹੋਰ ਕਿਵੇਂ ਓ।
ਠੀਕ ਹੈ ਜੀ ਵਧੀਆ ਜੀ ਤੁਸੀਂ ਕਿਵੇਂ ਹੋ।
ਵਧੀਆ ਜੀ ਵਧੀਆ ਹੋਰ ਹੋਰ ਸੁਣਾਓ ਨਵੀਂ ਤਾਜ਼ਾ ਕੋਈ ਹੈਲੋ
ਹੈਲੋ ਹਾਂਜੀ ਪਰਿਵਾਰ ਕਿਵੇਂ ਜੀ ਤੁਹਾਡਾ
ਹਾਂਜੀ ਵਧੀਆ ਹੈਗਾ ਤੁਹਾਡੀ ਨਾ ਆਵਾਜ਼ ਥੋੜ੍ਹੀ ਜਿ ਘੱਟ ਆ ਰਈ ਆ ਮੇਰੇ ਕੋਲ
ਮੇਰੀ ਆਵਾਜ਼ ਕਿਵੇਂ ਕੱਟਾ ਰਈ ਆ ਜੀ ਨਈ ਜੀ ਆਵਾਜ਼ ਤਾਂ
ਹਾਂ ਹੁਣ ਸਈ ਆ ਰਈ ਹੈ ਤੁਸੀਂ ਕੋਲੇ ਕੀਤਾ ਨਾ ਫੋਨ ਹੁਣ ਸਈ ਆ ਰਈ ਹੈ। ਹਾਂ ਪੈਲਾਂ ਬੋਤ ਜਿਵੇਂ ਐਵੇਂ ਲੱਗਦਾ ਸੀ ਥੋੜਾ ਜਿਹਾ ਦੂਰ ਹੋ ਕੇ ਬੋਲਦੇ ਰਏ ਹੋ।
ਨਈ ਜੀ ਮੈਂ ਤਾਂ ਫ਼ੋਨ ਤਾਂ ਮੇਰੇ ਪਾਸ ਹੀ ਥਾ।
ਅੱਛਾ-ਅੱਛਾ
ਹੋਰ ਠੀਕ ਹੈ ਜੀ ਵਧੀਆ ਤੁਸੀਂ ਗਏ ਨੀ ਕਿੱਥੇ ਛੁੱਟਿਆਂ ਛੁੱਟਆਂ 'ਚ ਬੱਚਿਆਂ ਨੂੰ ਲੈ ਕੇ
ਬਸ ਜੇ ਛੁੱਟੀਆਂ ਚਦੀਆਂ ਛੁੱਟੀਆਂ ਤਾਂ ਘਰੇ ਬਿਤਾ ਦਿੱਤੀਆਂ ਤੇ ਹੁਣ ਗਏ ਸੀਗੇ। ਇਕ ਹਫ਼ਤਾ ਲਾ ਕੇ ਆਈ ਹ ਮੰਮੀ ਹੋਰਿਆਂ ਕੋਲ ਉਹ ਵੀ ਬੱਚੇ ਕਹਿ ਰਏ ਸੀ ਨਾਨੀ ਹੋਰਿਆਂ ਕੋਲ ਚੱਲੀ ਏ ਨਾਨੀ ਹੋਰਿਆਂ ਕੋਲ ਚੱਲੀ ਏ। ਹੋਰ ਗਰਮੀ ਦੇ ਵਿੱਚ ਛੋਟੇ ਆ ਨਾ ਬੱਚੇ ਬੱਚਿਆਂ ਨੂੰ ਲੈ
ਹਾਂਜੀ। ਸਈ ਗੱਲ ਐ ਗਰਮੀ ਬਹੁਤ ਐ ਜੀ।
ਹਾਂ, ਗਰਮੀ ਬਹੁਤ ਜਾਦਾ ਬਸ ਨਾਨਕੇ ਗਏ ਸ ਗੇ ਬੱਚੇ ਕੈਰੇ ਨਾਨੀ ਕੋਲੇ ਜਾਨਾ ਨਾਨੀ ਕੋਲੇ ਜਾਨਾ ਹੈਗਾ। ਨਾਨੀ ਕੋਲੇ ਚੱਲੀਏ ਸਾਰੇ ਚਲੇ ਗਏ ਮੈਂ ਕੱਲਾ ਰੈ ਗਿਆ। ਬਸ ਹੁੰਦਾ ਈ ਏਗਾ, ਛੋਟੇ ਹੁੰਦਿਆਂ ਨੂੰ ਨਾਨੀ ਨਾਨਕਿਆਂ ਦਾ ਚਾਅ ਭੂਆ ਔਰਯਾ
ਨਸ਼ਾ ਹੁੰਦਾ ਹੋਰ ਮੇਰੇ ਬੱਚੇ ਤਾਬ ਬਹੁਤ ਕਹਦੇ ਪਏ ਸੀ ਵੀ ਨਾਨੀ ਕੋਲ ਜਾਣਾ, ਨਾਨੀ ਕੋਲ ਜਾਣਾ ਤਾਂ ਸਾਡੇ ਤਾਂ ਸਾਰੀ ਛੁੱਟੀਆਂ ਆ ਇ ਇਥੇ ਬਸ ਲੰਘ ਗਿਆ ਤੇ ਹੁਣ ਸੋਚਦੀ ਆਂ ਨਾ-ਨਾ ਹੁਣ ਸੋਚਦੇ ਆ ਵੀ ਹੁਣ ਮਤਲਬ ਜਾਣਾ ਬੱਚਿਆਂ ਨੇ ਇੱਧਰ।
ਅੱਛਾ ਨਹੀਂ ਵਿੱਚੇ ਹੁਣ ਕਹ ਰਹੇ ਆ ਨਾ ਮਤਲਬ ਕੇਂਦੇਂ ਕ ਚੌਦਾਂ ਤਰੀਕ ਤੱਕ ਕਹ ਰਏ ਵੀ ਛੁੱਟੀਆਂ ਵੱਧਣਗੀਆਂ। ਬਾਕੀ ਦੇਖੋ ਹਜੇ ਤੱਕ ਨਿਊਜ਼ ਮੈਂ ਪੜ੍ਹੀ ਸੀਗੀ ਉਦੇ ਵਿੱਚ ਤਾਂ ਏਦਾਂ ਕੇਰੇ ਸੀ। ਵੀ ਚੌਦਾਂ ਤਰੀਕ ਨੂੰ ਸਕੂਲ ਖੁੱਲਲਣਗੇ। ਹੁਣ ਦੇਖੋ ਵੱਧਦੀਆਂ ਕੇ ਨਈ ਛੁੱਟੀਆਂ ਅੱਗੇ। ਜਿਸ ਸਾਬ ਨਾਲ ਗਰਮੀ ਪੈ ਰਈ ਐ ਨਾ ਉਸ ਸਾਬ ਨਾਲ ਤਾਂ ਵੱਧਨੀ ਚਾਈਦੀ ਅਗੇ।
ਸਈ ਗੱਲ ਐ ਜੀ ਗਰਮੀ ਬੋਤ ਐ।
ਹਮ ਕਿਉਂਕਿ ਹੁਣ ਆਪਾਂ ਦੇਖਲੋ ਆਪਣੇ ਤੇ ਲਾਲੋ ਵੀ ਕਿੰਨੀ ਗਰਮੀ ਆਪਾਂ ਘਰੇ ਵੇਖ ਖੋ ਆ ਵੀ ਕਿੰਨੀ ਗਰਮੀ ਹੈਗੀ ਤਾਂ ਬੱਚੇ ਜਿਹੜੇ ਹੁਣ ਜਿਹੜੇ ਹੁਣ ਹੋਏ ਬ ਚਾਈਦਾ ਤੇ ਉਹ ਸਕੂਲ ਜਾਂਦੇ। ਸਕੂਲ 'ਚ ਥੋੜ੍ਹੀ ਉੱਥੇ ਤਾਂ ਨੋਰਮਲ ਪੱਖਾ ਚੱਲਦਾ ਹੁਨ ਆਪਾਂ ਕੂਲਰ ਅੱਗੇ ਬੈਠੇ। ਹੈ ਹੇ, ਤਾਂ ਵੀ ਗਰਮੀ ਲੱਗ ਫਰੀ ਏ, ਹਾਂਜੀ ਬਾਕੀ ਆਉਣਾ ਜਾਣਾ ਵਾ ਹੁਣ ਇਨੀ-ਇਨੀ ਦੂਰ ਐਗਾ ਸਕੂਲ ਐਗਾ ਤਾਂ ਵੀ ਕਿੰਨਾ ਔਖਾ ਐਗਾ। ਉਈ ਐ ਉਸ ਹਿਸਾਬ ਤੇ ਤਾਂ ਇਦੇ ਨਾਲ ਐਂ ਵੀ ਥੋੜੇ ਦਿਨ ਹੋਰ ਛੁੱਟੀਆਂ ਕਰ ਦੇਨ ਤਾਂ ਵਧੀਆ।
ਸਈ ਐ ਜੀ।
ਕੀ ਪਤਾ ਐਗਾ ਬ ਬਾਰਿਸ਼ ਵਗੈਰਾ ਹੋ ਜੇ ਅੱਜ ਵੈਸੇ ਬੱਦਲ ਵਗੈਰਾ ਦਿਖਾਈ ਦਿੰਦੇ ਦੇ। ਦੇਖੋ ਕਿਤੇ ਬਾਰਿਸ਼ ਹੁੰਦੀ ਐ, ਬਾਰਿਸ਼ ਵੀ ਹੋਵੇਗੀ ਨਾ ਫਿਰ ਵੀ ਥੋੜੇ ਦਿਨ ਹੀ ਠੰਡਾ ਹੀ ਰੂਗਾ ਮੌਸਮ ਹਾਂ, ਬਾਦ ਦੇ ਵਿੱਚ ਉਹ ਜ਼ਿਆਦਾ ਪੜਾਸ ਨਿਕਲਦੀ ਐ।
ਹਮ ਤੇ ਗਰਮੀ ਤਾਂ ਹੋਣੀ ਏ ਇੰਨੇ ਦਰਖਤ ਹੈਗੇ ਸੀ ਸੜਕ ਤੇ ਸਾਰੇ ਤਾਂ ਕੱਟਕ ਦਿੱਤੇ ਗਰਮੀ ਤ
ਤੇਗਾ, ਕੇਦੇ, ਸੜਕਾਂ ਬਣਾਉਣੇ-ਸੜਕਾਂ ਬਣਾਉਣੇ। ਦਰਖ਼ਤ ਤਾਂ ਤੁਸੀਂ ਸਾਰੇ ਪਟ ਦਿੱਤੇ ਗ ਹੁਣ ਅਗਲਾ ਕੋਈ ਐਂ ਤਾਂ ਹੈ ਨੀ ਵੀ ਰਸਤੇ 'ਚ ਜਾਂਦਾ ਹੈਗਾ, ਸਾਧਨ ਨੂੰ ਆਪਾਂ ਰੋਕ ਕੇ ਦੋ ਮਿੰਟ ਆਰਾਮ ਕਰ ਲਾਂਗੇ ਐਂਹ ਕੁਛ ਨੀ ਗਾ ਉੱਥੇ ਧੁੱਪ ਈ ਐ ਏਦਾਂ ਲੱਗਦਾ ਵੀ ਹਾਂ ਛੇਤੀ ਘਰੇ ਪੋਂਚ ਜੋੋ।
ਹੋਰ ਤੇ ਹੋਰ ਪਸ਼ੂ ਤਾਂ ਵਿਚਾਰੇ ਪਸ਼ੂਆਂ ਨੂੰ ਜਾਦਾ ਦਿੱਕਤ ਹੈਗੀ ਹੈ ਜੀ ਇਧਰ ।
ਤੇ ਪਸ਼ੂ ਤਾ ਵਿਚਾਰਾ ਜੇ ਇੱਕ ਥਾਂ ਤੋਂ ਚੱਲ ਕੇ ਦੂਜੀ ਥਾਂ 'ਤੇ ਜਾ, ਉਨੂ ਕੋਈ ਦਰਖਤ ਨਹੀਂ ਮਿਲੇਗਾ ਉ ਤਰ੍ਹਾਂ 'ਚ ਹੀ ਮਤਲਬ ਹੋਜੇਗਾ ਖ਼ਤਮ।
ਹਮ।
ਤੇ ਠੰਡ 'ਚ ਵੀ ਮਤਲਬ ਉਨੂੰ ਦਰਖਤ ਦਾ ਬੋਤ ਸਾਰਾ ਹੁੰਦਾ ਸੀ।
ਹਾਂਜੀ-ਹਾਂਜੀ ਨੀਚੇ ਹਮ-ਹਮ।
ਨਈ ਮਤਲਬਸ
ਪਸ਼ੂਆ ਲਈ ਸਾਰੇਆਂ ਨਾਲੋ ਜ਼ਿਆਦਾ ਔਖਾ ਹੈ ਨਾ, ਹੁਣ ਬੰਦਾ ਤਾਂ ਆਸੇ- ਪਾਸੇ ਮਿੰਟ ਤੇ ਹੋ ਜਾਂਦਾ, ਅੰਦਰ ਹੋ ਜਾਂਦਾ ਹੈਗਾ, ਪੱਖਾ ਛੱਡ ਲੇਆ, ਕਦੇ ਹੁਣ ਜਿਹੜਾ ਪਸੂ ਆ ਓਹਨੂੰ ਕੀ ਪਤਾ ਹੈਗਾ, ਵੀ ਮੈਂ ਕਿੱਧਰ ਨੂੰ ਜਾਵਾਂ, ਉਹ ਤੇ ਸਿੱਧਾ ਦਰਖਤ ਵੇਂਹਦਾ ਵੀ ਹਾਂ ਚਲੋ ਦਰੱਖ਼ਤ ਸੇਫ ਹੈਗਾ ਆਪਦਾ, ਪਰ ਅੱਜ ਕੱਲ੍ਹ ਦਰੱਖਤ ਕਿੱਥੇ ਹੈਗੇ ਸਾਰੇ ਕੱਟ ਦਿੱਤੇ, ਗ ਹੁਣ ਵੀ ਲ ਲੋਣਗੇ ਨਾ ਦਰੱਖਤ ਤੇ ਕਦੋਂ ਬਹਾਲ ਹੋਣਗੇ ਹਾਂ ਉਹ ਵੀ ਹਜੇ ਤੱਕ ਐ ਨੀ ਪਤਾ ਵੀ ਬਹਾਲ ਹੋਣਗੇ ਕਿ ਨਈ, ਏਂਨੀ ਗਰਮੀ ਦੇ ਵਿੱਚ ਆਪਾਂ ਕੋਈ ਚੀਜ਼ ਲਾਓਦੇ ਆ ਤਾਂ ਓਹੀ ਮ ਕਿਥੱ ਜਾਂਦੀ ਆ ਓ?
ਹਮ
ਜੇ ਉਹਨੂੰ ਦੋ -ਇੱਕ ਦਿਨ ਪਾਣੀ ਨਾ ਪਿਆਓ ਨਾ, ਕੋ ਓਹ ਨਈ ਹੁੰਦਾ ਸਟੈਂਡ ਨਈ ਹੁੰਦਾ ਓਹ।
ਸਹੀ ਗੱਲ ਐ ਜੀ, ਤਾਂਹੀ ਤਾਂ ਬੱਚੇਆ ਨੂੰ ਕੈਂਦੇ ਕੀ ਕਿੱਥੇ ਜਾਣਾ ਜੀ ਘੁੰਮਣ ਵਾਸਤੇ, ਕਿੱਥੇ ਜਾਈਏ ਕਿੱਥੇ ਨਾ ਜਾਓ ਜੀ ਏਨੀ ਗਰਮੀ ਹੈਗੀ। ਕੀ ਆ ਕਿੱਥੇ ਮਤਲਬ ਰੁਕੋਗੇ।
ਹਾ ਆਪਦੇ ਘਰੇ ਠੀਕ ਆ ਕਿਓਕਿ ਆਪਾਂ ਕਿਤੇ ਸੈਡ ਤੇ ਜਾਂਦੇ ਹਾਂ ਨਾ, ਗ ਤੇ ਬੱਚੇ ਜਿਆਦਾ ਸ਼ਰਾਰਤ ਕਰਦੇ ਆ।
ਹਾਂਜੀ ਸਹੀ ਗੱਲ ਹੈ ਜੀ।
ਓਹਨਾ ਨੂੰ ਏਹ ਹੋ ਜਾਂਦਾ ਵੀ ਮੰਮਾ -ਪਾਪਾ ਕਿਹੜਾ ਕੁਛ ਕਹਿਣਗੇ ਗਾ ਹੁਣ ਮੈਂ ਮੈ ਗਈ ਜਾਂ ਪਿੰਡ ਗ ਉੱਥੇ ਸਾਡੇ ਬੱਚੇ ਗ ਮਿੱਟੀ ਦੇ ਵਿੱਚ ਏਨਾ ਖੇਲਦੇ ਸੀ। ਤੇ, ਜੇ ਮੈਂ ਹਟਾਓਣ ਮਾੜਾ ਮੋਟਾ ਝਿੜਕਦੀ ਸੀ ਨਾ ਜਾਦਾ ਹਾਂ ਗੱਲ ਈ ਨਈ ਸੁਣਦੇ ਸੀ।
ਨਹੀਂ ਸੁਣਦੇ ਜੀ ਬੱਚੇ, ਹਾਂਜੀ- ਹਾਂਜੀ ਸਹੀ ਗੱਲ ਏ, ਓਹਨਾਂ ਨੂੰ ਫਿਰ ਸਪੋਰਟ ਹੁੰਦੀ ਸੀ ਨਾ ਤਾਂ ਕਰਕੇ ਬੱਚੇ, ਸਾਡੇ ਤਾਂ ਬੱਚੇ ਵੱਡੇ ਹੈਗੇ ਆ, ਇਕੱਲੇ ਜਾਣ ਤੋਂ ਔ ਮੈਨੂੰ ਤਾਂ ਡਰ ਲੱਗਦਾ ਏ, ਮੈਂ ਬੱਚਾ ਥੋੜ੍ਹੀ ਦੇਰ ਘਰੇ ਨਾ ਆਵੇ, ਤਾਂ ਵੀ ਮੈਨੂੰ ਤਾਂ ਡਰ ਲੱਗਦਾ ਏ,
ਨਹੀਂ ਜੀ, ਅੱਜ ਕੱਲ ਤਾਂ ਨਾ ਕੱਲੇ ਜਾਣ ਦਾ ਵੀ ਕੋਈ ਉਹ ਨਹੀ, ਬੱਚੇਆਂ ਨੂੰ ਭੇਜਣ ਦਾ ਕੋਈ ਫਾਇਦਾ ਨਹੀਂ। ਕਿਉਂਕਿ ਅੱਜ ਕੱਲ੍ਹ ਸਿਸਟਮ ਹੀ ਬਹੁਤ ਖ਼ਰਾਬ ਚੱਲੀ ਜਾ ਰਿਹਾ ਕਿਉਂ ਹਮ ਇਹਦੇ ਨਾਲੋਂ ਤਾਂ ਹਾਂ ਚਾਰ ਦਿਨ ਲੇਟ ਜਾਲਓ ਪਰ ਬੱਚੇਆਂ ਨੂੰ ਨਾਲ ਹੀ ਲੈ ਕੇ ਜਾਓ ਚਾਨੂੰ ਨਾਲ ਲਈ। ਲੇ ਆਓ।
ਸਹੀ ਗੱਲ ਹੈ ਬੱਚੇ ਮੰਨਦੇ ਨੀ ਨਾ, ਬੱਚੇ ਕਹਿੰਦੇ ਅਸੀਂ ਇਕੱਲੇ ਵੱਡੇ ਹੋ ਗਏ।
ਹਾਂ। ਅਸੀਂ ਜਾਈਏ ਇਕੱਲੇ ਜਾ ਦਾਂਗੇ ਪਰ ਅੱਜ- ਕੱਲ ਸਿਸਟਮ ਹੈ ਨੀ ਗਾ ਅੱਜ -ਕੱਲ੍ਹ ਵੱਡੇ- ਛੋਟੇ। ਕੋਈ ਨੀ ਗਾ ਵੱਡੇ ਛੋਟਿਆਂ ਦਾ ਛੋਟੇ ਛੋਟੇ ਬੱਚਿਆਂ ਨਾਲ ਹੀ ਇੰਨਾ। ਕੁਛ ਹੋਈ ਜਾਂਦਾ ਵੱਡੇ ਵੱਡਿਆਂ ਨਾਲ ਇੰਨਾ ਹੋਈ ਜਾਂਦਾ ਹੈਗਾ ਸਿਸਟਮ ਹੀ ਹੈ ਨੀਗਾ। ਆਪਾਂ ਕਹਿ ਦਈਏ ਨਾ ਆਪਾਂ ਇਕੱਲੇ ਬੱਚੇ ਨੂੰ ਤਾਂ ਥੋੜ੍ਹੀ ਹੀ ਬਾਹਰ ਦੂਰ ਤੱਕ ਵੀ ਨਹੀਂ ਆਪਾਂ ਭੇਜ ਸਕਦੇ ਹੈਗੇ। ਸਿਸਟਮ ਇਨਾ ਮਾਹੌਲ ਵਿਗੜਿਆ ਹੋਇਆ। ਹਮ, ਹਮ ਬਹੁਤ ਜਿਆਦਾ ਮਾਹੌਲ ਖ਼ਰਾਬ ਹੈ।
ਹਾਂਜੀ।
ਅੱਜ -ਕੱਲ੍ਹ ਤਾਂ ਚੱਕ ਬਨਾਲੇ ਹੁਣ ਛੋਟੇ -ਛੋਟੇ ਬੱਚੇ ਗ ਕਿੰਨੇ ਚੱਕੇ ਗਏ ਹੈਗੇ ਹੁਣ ਉਹਨਾਂ ਦਾ ਪਤਾ ਹੀ ਪਤਾ ਹੀ ਨਹੀਂ ਲੱਗਦਾ। ਵੀ ਕਿੱਥੇ ਗਏ ਆ ਕਿੱਥੇ ਨਹੀਂ ਕੌਣ ਲੈ ਕੇ ਗਿਆ ਹੈਗਾ ਅੱਜ ਕੱਲ ਬਾਕੀ। ਕੁੱਤੇ ਵਗੈਰਾ ਹੁਣ ਜਾਨਵਰ ਆ ਕੁੱਤੇ ਕਿੰਨੇ ਹੈਗੇ ਇਹ ਵਾਲੇ ਸਟਮ ਬਹੁਤ ਆਈ ਯਾਰ ਵੀ ਹਾਂ ਜਵਾਕਾਂ ਨੂੰ ਖਾਈ ਜਾਂਦੇ। ਕੁੱਤੇ, ਅਬਾਰਾ ਕੁੱਤੇ। ਤੇ ਹੈਗੇ ਹੁਣ ਨਾ ਤਾਂ ਸਰਕਾਰ ਕੁਛ ਕਰ ਕਰਦੀ ਹੈ ਇਹਨਾਂ ਦਾ ਵੀ ਹੁਣ। ਜਿਹਨਾਂ ਦਾ ਕੁਛ ਕਰਦੇ ਹੋ ਹੁਣ ਕਈ ਥਾਵਾਂ ਤੇ ਤਾਂ ਨਿੱਕੇ- ਨਿੱਕੇ ਬੱਚੇ ਗ ਕਿੰਨੇ ਮਾਰ ਦਿੱਤੇ ਕੁੱਤਿਆਂ ਨੇ।
ਤੇ ਹੋਰ ਆ, ਵਾਰਾ ਪਸੂ- ਪਸੂ ਕਿੰਨੇ ਹੋ ਗਏ ਜੀ, ਜੇ ਮੋਟਰਸਾਈਕਲ ਲੈਕੇ ਜਾਈਏ ਤਾ, ਬੱਚਿਆਂ ਦੇ ਅੱਗੇ, ਮੋਟਰਸਾਈਕਲ ਦੇ ਲੜਾਈ ਕਰਦੇ, ਕਦੇ ਕਿੰਨਦੇ ਅੱਗੇ ਆ ਗਏ -ਕਦੇ ਕਿੰਨਦੇ ਅੱਗੇ ਆ ਗਏ, ਕਿੰਨੇ ਐਕਸੀਡੈਂਟ ਹੁੰਦੇ ਆ, ਪਸ਼ੂਆਂ ਨਾਲ ਬਹੁਤ ਐਕਸੀਡੈਂਟ ਹੁੰਦੀ ਹੈ ਜੀ, ਕੋ ਜਿਆਦਾ
ਓਹੀ ਹੈ ਨਾ, ਹੁਣ- ਸਰਕਾਰ ਨੂੰ ਵੀ ਚਾਹੀਦਾ ਥੋੜਾ ਜਿਹਾ, ਵੀ ਅਵਾਰਾ ਪਸੂਆਂ ਵਾਸਤੇਗਾ ਵੀ ਕੋਈ ਜਿਵੇਂ ਧਰਮਸ਼ਾਲਾ ਵਗੈਰਾ ਬਣਾ ਦੇਗਾ, ਉੱਥੇਗਾ ਵੀ ਇਕੱਠੇ ਤੇ ਅਵਾਰਾਂ ਵ ਅਬਾਰਾਂ- ਕੁੱਤਿਆਂ 'ਵਾਸਤੇ ਵੀਗਾ ਹੁਣ ਆਪਾਂ ਨੂੰ ਕੀ ਪਤਾ ਹੈਗਾ 'ਪਸੂ' ਦਾ ਤੇ 'ਕੁੱਤਿਆਂ' ਦਾ ਆਪਾਂ ਨੂੰ ਕੋਈ ਉਹ ਨਹੀਂ
ਕੋਈ ਪਤਾ ਨੀ ਕਦੋਂ ਕਿੱਧਰੋਂ ਹਾਂ ਕਿੱਧਰੋਂ ਆ ਜਾਣ, ਇਹਨਾਂ ਨੂੰ ਪਤਾ ਉਹ ਤਾਂ ਇਹਨਾਂ ਨੂੰ ਥੋੜ੍ਹੇ ਆਉਦੇ ਆ ਵੀ ਮੇਰੇ ਅੱਗੇ ਕੋਈ ਆਈ ਜਾਂਦਾ ਐ ਓਨਾਂ ਨੂੰ ਤਾਂ ਜਿਵੇਂ ਓ ਤੁਰਦੇ ਓਵੇ ਤੁਰਦੇ ਆਦੇ, ਹਿਸਾਬ ਨਾਲ
ਹਾਂ, ਤੇ ਹੁਣ ਹੁਣ ਜਾਦਾ ਬੱਚਿਆਂ ਨੂੰ ਵੀ ਹੁਣ ਬਾਹਰ ਬੱਚੇ ਖੇਡਦੇ, ਬੱਚਿਆਂ ਨੂੰ ਵੀ ਨੀ ਐਨਾ ਪਤਾ ਵੀ ਅਸੀਂ ਛੇਤੀ ਆ ਸੈਡ ਤੇ ਹੋ ਜਾਈਏ, ਸੈਡ ਤੇ ਹੋਣ ਦਾ ਮੌਕਾ ਹੀ ਨਹੀਂ ਦਿੰਦੇ ਕੁੱਤੇ ਤਾਂ ਐਨ ਆ ਕੇ ਫਲਾਂਦੇ ਹੈਗੇ।
ਹਾਂਜੀ ਸਹੀ ਗੱਲ ਹੈ ਜੀ, ਤਾਂਹੀ ਤਾਂ ਕਿੱਥੇ ਜੀ ਨਹੀਂ ਕਰਦਾ, ਮੇਰੇ ਤਾਂ ਬੱ ਜਨ ਘੁੰਮਣ ਵਸ
ਹਾਂ, ਨਹੀਂ-ਨਹੀਂ ਗਾ। ਉਹੀ ਐ ਵੀ ਆਪਣੇ ਘਰੇ ਈ ਸੇਫਟੀ ਹੈਗੀ।
ਸ ਸੇਫਟੀ ਹੈਗੀ, ਸਰਦੀਆਂ 'ਚ ਉਵੇਂ ਡਰ ਹੁੰਦਾ ਐ ਧੁੰਦ ਹੁੰਦੀ ਐ, ਸਰਦੀਆਂ 'ਚ ਉਵੇਂ ਡੰਟ ਲੱਗਦਾ, ਗਰਮੀਆਂ 'ਚ ਉਵੇਂ ਡੰਟ ਲੱਗਦਾ
ਗਰਮੀਆਂ ਚ ਦੂਸਰੋ ਡਰ ਲੱਗਦਾ ਵੀ ਹਾਂ ਕੋਈ ਚੱਕ ਕੇ ਨਾ ਲੈ ਜੇ ਜਾ ਕੋਈ ਕਰਨਾ ਦੇਵੇਗਾ ਵੇ ਕੁਛ, ਅੱਜ- ਕੱਲ ਸਿਸਟਮ ਬਹੁਤ
ਸਿਸਟਮ ਬਹੁਤ ਵਿਗੜ ਗਿਆ ਜੀ, ਲੋਕੀ ਸਮਝਦੇ ਨੀ ਬੱਚੇ ਵੀ ਨੀ ਸਮਝਦੇ।
ਹਾਂ, ਬੱਚੇ ਨੀ ਸਮਝ ਦੇ ਹੈਗੇ ਬੱਚਿਆਂ ਨੂੰ ਏਦਾਂ ਲੱਗਦਾ ਵੀ ਹਾਂ ਮੰ ਮੰਮੀ ਅਰੇ ਤਾਂ ਐਵੇਂ ਕਹਿੰਦੇ ਆ, ਪਰ ਆਪਾਂ ਤਾਂ ਉਹਨਾਂ ਦਾ, ਆਪਾਂ ਤਾਂ ਉਹਨਾਂ ਨੂੰ ਪਤਾ ਵੀ ਹਾਂ ਐਵੇਂ ਦਾ ਸਿਸਟਮ ਚੱਲੀ ਜਾਂਦਾ ਵੀ ਆਪਾਂ ਭਲਾ ਵੀ ਹਾਂ ਸੋਚਦੇ ਆ ਵੀ ਵੀ ਹਾਂ ਐਵੇਂ ਨਾ ਹੋ ਜੇ ਡਰ ਲੱਗਦੈ ਗਾ। ਆਪਾਂ ਨੂੰ, ਪਰ ਬੱਚਿਆਂ ਨੂੰ ਐਵੇਂ ਲੱਗਦਾ ਵੀ ਹਾਂ ਐਵੇਂ ਬੋਲ ਰਹੇ ਮੰਮੀ ਹੋਰੀ ਘਰਦੇ ਐਵੇਂ ਕਹਿ ਰਹੇ ਹੈਗੇ ਅਸੀਂ ਵੱਡੇ ਹੋ ਗਏ ਵੱਡੇ ਹੋ ਗਏ ਐਨੇ ਵੱਡੇ ਵੀ ਨੀ ਹੋਏ ਨਾ ਓ।
ਹਾਂ ਐਨੇ ਵੱਡੇ ਥੋੜੇ ਹੋ ਗਏ ਵੀ ਓ ਆਪਣਾ ਆਪ ਦਾ ਖੁਦ ਦਾ ਸੋਚ ਸਕਦੇ ਐ। ਵੀ ਉਹ ਨੀ ਸੋਚਦੇ ਸਕਦੇ ਜੀ ਆਪਣੇ ਆਪ ਦਾ
ਹਮ- ਹਮ ਬਾਕੀ ਅੱਜ- ਕੱਲ ਬੱਚੇ, ਜੇ ਆਪਾਂ ਬੱਚਿਆਂ ਨੂੰ ਕੁਛ ਕਹਿੰਦੇ ਹਾਂ ਨਾ, ਤਾਂ ਬੱਚੇ ਗਲ ਗਲਤ ਕਦਮ ਉਠਾਣ ਲੱਗ ਜਾਂਦੇ ਐ‌।
ਤੇ ਹਾਂ ਤਾਈ ਤਾਂ, ਜੇ ਜੇ ਬੱਚੇ ਨੂੰ ਪੜਨ ਦਾ ਕਹਿ ਦੀਏ ਤਾਂ ਉਹਨੂੰ ਡਰੱਗ ਮਤਲਬ ਹੁੰਦਾ ਮੈਨੂੰ ਐਵੇਂ ਕਹਿ ਦਿੱਤਾ ਉਹ ਤਾਂ ਬਸ ਆਪਣੇ ਆਪ ਦੇ ਉਹ ਕਹਿੰਦੇ ਆ ਮੈਂ ਤਾਂ ਆਹ ਕਰ ਲਾਗਾ ਮੈਂ ਆਹ ਕਰ ਲਾਗਾ, ਹੂੰ ਓਨਾਂ ਨੂੰ ਕੁਛ ਨੀ ਕਹਿ ਸਕਦੇ।
ਕੁਛ ਨੀ ਕਹਿ ਸਕਦੇ ਗੇ। ਅੱਗੇ ਹੁੰਦਾ ਸੀਗਾ, ਮਾਂ, ਮਾਂ- ਬਾਪ ਨਾ ਗ ਐਡੇ- ਐਡੇ ਬੱਚਿਆਂ ਨੂੰ ਵੀ ਝਿੜਕ ਦਿੰਦਾ ਸੀ ਨਾ ਨੀਮੀ ਪਾ ਕੇ ਬੈਠ ਜਾਂਦੇ ਸੀਗੇ, ਅੱਜ-ਕੱਲ ਤਾਂ ਛੋਟੇ ਬੱਚੇ ਨੂੰ ਵੀ ਅ ਆਪਾ ਝੜਕਾਂਗੇ ਨਾ ਉਹ ਵੀ ਸਾਹਮਣੇ ਹੁਣ
ਸਾਹਮਣੇ ਆਉਂਦਾ ਧਮਕੀ ਦਿੰਦੈ ਵੀ ਮੈਂ ਆਪਣੇ ਆਪ ਨੂੰ ਖ਼ਤਮ ਕਰ ਲਾਗਾ।
ਕਰਲੂੰ ਹਾਂ ਐਵੇਂ ਕਰਲੂ ਐਵੇਂ ਕਰਲੂ ਗਾ, ਓਹੀ ਆ ਪਹਿਲਾਂ ਨ‌ਈ ਬੋਲਦੇ ਸੀ।
ਮਾਂ-ਪਿਓ ਕੁਛ ਨੀ ਕਰ ਸਕਦੇ ਬੱਚਿਆਂ ਨੂੰ ਕੁਛ ਨੀ
ਹਾਂ ਨਾ ਤਾਂ ਕਹਿਣ ਜੋਗੇ ਆ ਕੁਛ ਹੈਗਾ ਬੱਚਾ ਬੱਚਿਆਂ ਨੂੰ ਕੁਛ ਨੀ ਕਰ ਸਕਦੇ ਹੈਗੇ, ਡਰ ਲੱਗਦਾ। ਵੀ ਹਾਂ ਜੇ ਮਾਂ- ਬਾਪ ਜਿਆਦਾ ਬੋਲਦੇ ਆ, ਝਿੜਕਦੇ ਆ, ਬੱਚਿਆਂ ਨੂੰ ਤਾਂ ਮਾਂ- ਬਾਪ ਨੂੰ ਡਰ ਲੱਗਦਾ। ਵੀ ਹਾਂ ਜੇਗਾ ਕੋਈ ਐਵੇਂ ਗ਼ਲਤ ਕਦਮ ਨਾ ਉਠਾ ਲੇਗਾ ਕਿਉਂਕਿ ਅੱਜ ਕੱਲ ਬਹੁਤ, ਥਾਵਾਂ ਤੇ ਐਵੇਂ ਹੋ ਗਿਆ ਵੀ ਘਰ ਦੇ ਥੋੜਾ ਜ ਝਿੜਕਦੇ ਆ, ਤੇ ਚਲੋ ਬੱਚਾ ਨਹੀਂਗਾ- ਕੋਈ ਦਵਾਈ ਖਾ ਲਈ ਗਾ ਕੋਈ ਫਾਂਸੀ ਲਗਾ ਲਈਏ ਐਵੇਂ ਹੁੰਦਾ ਹੈਗਾ। ਕੋਈ ਛਾਲ ਮਾਰ ਜਾਂਦਾ ਨਹਿਰ ਦੇ ਵਿੱਚ ਚੱਲਦੇ ਹੀ ਨੀ ਬੱਚੇ ਅੱਜ ਕੱਲ ਹੋਏਗਾ।
ਹੂੰ ਉਹ ਉਹਨਾਂ ਚ ਨਾ ਉਹ ਸੰਤੋਸ਼ ਨੀ ਹੈਗਾ ਉਹ ਮਲ- ਮਤਲਬ ਹਾਂ ਸਹਿਣ ਸ਼ਕਤੀ ਨਹੀਂ ਜੀ ਉਹਨਾਂ ਚ ਸਹਿਣ ਸ਼ਕਤੀ। ਤੀ ਨਹੀਂ ਹੈਗੀ, ਬਿਲਕੁਲ ਨੀ ਹੈਗੀ ਓਨਾ ਚ।
ਹੋ ਗੀ ਗਾ ਪਹਿਲਾਂ ਲੋਕ ਜਿਵੇਂ ਮਰਜੀ ਕਰੀ ਜਾਂਦੇ ਸੀਗੇ, ਬਸ ਬੋਲਦੇ ਨੀ ਸੀ ਚੁੱਪ ਕਰਕੇ ਕਿ ਨੀਵੀਂ ਪਾ ਕੇ ਬੈਠ ਜਾਂਦੇ ਸੀ, ਅੱਜ ਕੱਲ ਨਹੀਂ ਬੈਠਦੇ ਅੱਜ- ਤਾਂ ਸਿੱਧਾ ਉਲਟਾ ਜਵਾਬ ਹੀ ਦਿੰਦੇ ਹੈਗੇ, ਹੂੰ।
ਗੱਲ ਐ ਜੀ।
ਬਹੁਤ ਖ਼ਰਾਬ ਹੈਗਾ ਅੱਜ ਕੱਲ ਤਾਂ ਕੁਛ ਕਹਿਣ ਦਾ, ਕਿਸੇ ਨੂੰ ਕੋਈ ਫਾਇਦਾ ਨਹੀਂ ਹੈਗਾ, ਬਸ ਆਪ ਆਪਦੀ ਸੇਫਟੀ ਰੱਖ ਲਓ ਉਹੀ ਵਧੀਆ ਐ।
ਕਿਸੇ ਨੂੰ ਕਹਿਣ ਦਾ ਕੋਈ ਫਾਇਦਾ, ਨਾ ਬੱਚਿਆਂ ਨੂੰ ਕਹਿਣ ਦਾ ਫਾਇਦਾ, ਨਾ ਹੋਰ ਕਿਸੇ ਨੂੰ ਕਹਿਣ ਦਾ, ਨਾ ਆਸ- ਪੜੋਸ ਦੇ ਕਿਸੇ ਨੂੰ ਕਹਿਣ ਦਾ ਫਾਇਦਾ ਨਹੀਂ ਹੈਗਾ, ਜੇ ਅੱਜ ਕੱਲ ਜੇ ਚੱਲਦੇ ਹਾਂ ਜੇ
ਕਹਿੰਦੇ ਆ ਨਾ ਤਾਂ ਲੜਾਈ ਪੈਂਦੀ ਹੈਗੀ ਐਂ, ਉਹ ਅਗਲੇਿ ਹੁੰਦੇ ਐਏਂ ਤਾਂ ਸੋਚਦੇ ਨੇ ਵੀ ਆਪਣੇ ਬੱਚਿਆਂ ਲਈ ਭਲਾ ਲਈ। ਸੋਚਦੇ ਹੈ ਕੀ ਅਗਲੇ ਸੋਚਦਾ ਵੀ ਹਾਂ ਸਾਡੇ ਬੱਚੇ ਨੂੰ ਐਵੇਂ ਕਹਿ- ਤਾਂ, ਸਾਡੇ ਬੱਚੇ ਨੂੰ ਐਵੇਂ ਕਹਿ ਤਾ ਚਲੋ ਠੀਕ ਹੈ।
ਠੀਕ ਹੈ ਜੀ, ਓਕੇ।